ਸਤਿ ਸ੍ਰੀ ਅਕਾਲ ਜੀ। ਹੋਰ, ਠੀਕ ਹੋ।
ਹਾਂਜੀਂ, ਤੁਸੀਂ ਠੀਕ ਹੋ।
ਜੀ, ਹੋਰ ਨਿਆਣੇ ਠੀਕ ਨੇ ਤੁਹਾਡੇ, ਕੀ ਕਰ ਰਹੇ। ਹਾਂਜੀ- ਹਾਂਜੀ ਸਭ ਠੀਕ। ਠੀਕ ਨੇ, ਕੀ ਕਰ ਰਹੇ ਸੀ?
ਕੁੱਛ ਨਹੀਂ, ਬਸ ਬਜ਼ਾਰ,
ਅੱਛਾ ਜੀ, ਮਾਰਕਿਟ? ਸ਼ੋਪਿੰਗ ਸ਼ੂਪਿੰਗ ਕਰਨ ਜਾ ਰਹੇ ਸੀ। ਅੱਛਾ।
ਕਿੱਥੇ ਗਏ ਸੀ। ਤੁਸੀਂ ਘੁੰਮਣ ਛੁੱਟੀਆਂ ਚ?
ਜੀ, ਅਸੀਂ ਤੇ ਘੁੰਮਣ ਇਸ ਟਾਈਮ ਤੇ ਅਨੰਦਪੁਰ ਸਾਹਿਬ ਸਿਰਫ ਗਏ ਸੀਗੇ। ਮਨ ਤੇ ਸੀਗਾ। ਬਾਕੀ ਹਿਲ ਸਟੇਸ਼ਨ ਆਪਣਾ ਜਾਂਣ ਚ। ਹਿਮਾਚਲ ਵਗੈਰਾ, ਜਿੱਥੇ ਠੰਡੇ-ਠੰਡੇ ਪਾਸੇ ਹੁੰਦੇ ਨੇ।
ਹਾਂਜੀ।
ਲੇਕਿਨ ਗਰਮੀ ਬਹੁਤ ਹੈ ਨਾ ਜੀ ।ਉੱਥੇ ਰਸ਼ ਹੀ ਬਹੁਤ ਹੈਗਾ ਨਾ ਇਸ ਟਾਈਮ। ਹਾਂਜੀ, ਤੁਸੀਂ ਕਿੱਥੇ ਘੁੰਮਣਾ ਪਸੰਦ ਕਰਦੇ ਹੋ?
ਅਸੀਂ ਤੇ, ਰਿਸ਼ੀਕੇਸ਼ ਜਾਣਾ ਬਹੁਤ ਪਸੰਦ ਹੈ। ਸਾਨੂੰ ਪਰ ਬਹੁਤ ਗਰਮੀ ਹੈ ਨਾ।ਇਸੀ ਕਰਕੇ, ਕੇ ਅਸੀ ਜਾ ਈ ਨੀ ਪਾਏ।
ਠੀਕ ਹੈ। ਜੀ ਠੀਕ, ਗਰਮੀ ਹੈ ਜੀ ਬਹੁਤ ਬਹੁਤ ਗਰਮੀ ਆ। ਹਾਂਜੀ, ਹੋਰ ਦੱਸੋ ਕੀ ਪਲੈਨ ਹੈ? ਤੁਵਾਡਾ ਅੱਗੇ ਕੀ ਬਣਨਾ? ਵੜੇ ਓ ਕੇ ਕਿਵੇਂ ਆਪਣਾ, ਬੱਚਿਆਂ ਨੂੰ ਕੀ ਕਰਾਨਾ ਚਾਹੁੰਦੇ ਓ ਤੁਸੀਂ?
ਅਸੀਂ ਆਪਣੇ ਬੱਚਿਆਂ ਨੂੰ ਬਹੁਤ ਪੜ੍ਹਾਣਾ ਚਾਣੇ ਹਾਂ। ਅੱਗੇ ਜੋ ਜੋਬ ਕਰਵਾਣਾ ਚਾਣੇ ਆ ਬੱਚਿਆਂ ਨੂੰ ਹਾਂਜੀ।, ਤੁਸੀਂ ਕੀ ਬਨਾਨਾ? ਚਾਂਹਦੇ ਓ ਆਪਣੇ ਬੱਚਿਆਂ ਨੂੰ।
ਸੋਚ ਤੇ ਬਹੁਤ ਕੁੱਛ ਹੁੰਦੀ ਐ।ਮਾਂ ਪਿਓ ਦੀ ਜੀ।
ਹਾਂਜੀ।
ਅ ਕਹਿੰਨੇ ਆ ਚਲੋ ਅੱਛਾ ਫਿਊਚਰ ਬਣ ਜੇ ਪੜ੍ਹ ਲਿਖ ਜਾਣ ਥੋੜ੍ਹਾ ਜਿਆ। ਹਾਂ ਹਾਂਜੀ ਬੜਾ ਆਪਣਾ ਕਰਨੇ ਆ ਚਲੋ ਬੱਚੇ ਪੜ੍ਹ, ਜੋ, ਕਿਉਂਕਿ ਅੱਜ ਕੱਲ੍ਹ ਦੇਖੋ। ਹੋਰ ਕਿ ਕੋਈ ਵੈਲਊ ਹੈ ਨਹੀ, ਪੜ੍ਹਾਈ ਹੈਗੀ ਹੈ। ਦਸਵੀਂ ਬਾਰਵੀਂ। ਤੇ ਕੋਈ ਸਮਝਦਾ ਹੀ ਨਹੀਂ ਕੁੱਛ ਵੀ। ਹਾਂਜੀ ਦਸਵੀਂ ਬਾਰਵੀਂ ਤੇ ਕੋਈ ਵੈਲਿਯੂ ਹੈ ਹੀ ਨਹੀਂ ਜੀ। ਹੈਣਾ! ਅੱਗੇ ਪੜੋਗੇ ਤਾਂ ਈ ਬੱਚੇ ਨੂੰ ਕੋਈ ਕਹਿੰਦਾ ਅਛਾ ਪੜ੍ਹਿਆ ਹੈਗਾ ਬੱਚਾ। ਮੈਂ ਕਹਿੰਦੀ ਚਲੋ ਸਾਡਾ ਬੱਚਾ ਬਾਹਰ ਚਲਾ ਜਾੇ ਸੈਟਲ ਹੋ ਜਾੇ ਥੋੜਾ ਜਾਹਾ।
ਹਾਂਜੀ।
ਹੈਣਾ ਜੀ ਇੱਕ ਆਪਣਾ। ਘਰ ਇੱਕ ਹੋਵੇ ਆਪਣਾ ਮੇਰਾ ਤਾਂ ਐਹ ਪਲੈਨ ਹੈਗਾ। ਹਾਂਜੀ ਅਸੀਂ ਅੱਜ ਅਸੀਂ ਬਾਜ਼ਾਰ ਦੀ ਰੋਟੀ ਖਾ ਕੇ ਆਏ ਆਂ ਜੀ।
ਸ਼ਾਮ ਨੂੰ ਦੇਖਾਂਗੇ ਪਾਸਤਾ ਵਗੈਰਾ ਬਣਾਵਾਂਗੇ ਜੀ। ਹਾਂਜੀ। ਤੁਸੀਂ ਬਣਾ ਲੈਂਦੇ ਓ ਪਾਸਤਾ ਜੀ? ਹੈਲੋ। ਹੈਲੋ। ਹੈਲੋ। ਹਾਂਜੀ, ਹਾਂਜੀ ਤੁਸੀਂ ਬਨਾ ਲੈ ਪਾਸਤਾ ਨਈ
ਹੈਲੋ, ਹਾਂਜੀ ਅਵਾਜ਼ ਨੀ ਆ ਰੀ ਸੀ।
ਹਾਂਜੀ, ਮੈਂ ਕਿਹੜੀ ਡਿਸ਼ ਬਨਾਨੀ ਆਂਦੀ ਐਂ?
ਪਾਸਤਾ ਵਗੈਰਾ ਬਨਾ ਲੈਂਨੇ ਆ, ਮੋਮੋਜ਼
ਯਾਰ ਮੈਂ ਸਾਰਾ ਕੁਛ ਬਨਾ ਈ ਲੈਂਨੇ ਆ ਜੀ। ਹਾਂਜੀ। ਤੁਆਨੂੰ ਕੀ ਪਸੰਦ ਏ ਈ? ਹੈਲੋ ਹੈਲੋ ਹੈਲੋ ਹੈਲੋ ਹੈਲੋ ਹੈਲੋ ਹੈਲੋ